ਸ਼ਸ੍ਰੀ ਕਾਲ, ਹਾਲ ਚਾਲ
ਜੀ ਵਧੀਆਂ, ਤੁਸੀਂ ਸੁਣਾਓ।
ਮੈਂ ਵਧੀਆਂ ਜੀ, ਹੋਰ ਤੁਸੀਂ ਕੀ ਕਰ ਰੇ।
ਬਸ ਜੀ ਗਰਮੀ ਦੇ ਨਾਲ, ਆਪਾਂ ਕੀ ਕਰ ਸਕੇ।
ਅੱਛਾ-ਅੱਛਾ-ਅੱਛਾ, ਅ ਠੀਕ ਐ ਠੀਕ ਐ।
ਤੁਸੀਂ ਸੁਣਾਓ, ਤੁਸੀਂ ਕੀ ਕਰ ਰਏ ਸੀ।
ਬਸ ਵਧੀਆਂ ਮੈਂ ਵੀ। ਤੁਹਾਂਨੂੰ ਪਤਾ ਈ ਐ, ਅੱਜ-ਕੱਲ ਬੱਚੇ ਘਰ ਐ ਤੇ ਸਬ ਦੀ ਡਿਮਾਂਡਾਂ ਹੋ ਏਹ ਖਾਣਾ- ਉਹ ਖਾਣਾ ਐਂ, ਔਰ ਮੈਂ ਏਹੀ ਸਮਝਾ ਰਈ ਸੀ ਜਿਆਦਾ ਫਾਸਟ ਫੂਡ ਨਾ ਖਾਓ ਬਾਹਰ ਦਾ
ਹਾਂਜੀ, ਦੇਖੋ ਬੱਚੋਂ ਨੀ ਡਿਮਾਂਡ ਤੋਂ ਪੂਰੀ ਵੈਸੇ ਵੀ ਕਰਨੀ ਹੁੰਦੀ ਐ।
ਹਾਂਜੀ-ਹਾਂਜੀ ਲੋਕ ਨਾ, ਬਾਹਰ ਦਾ ਤੁਹਾਂਨੂੰ ਪਤਾ ਈ ਐ, ਬਾਹਰ ਦਾ ਫੂਡ ਚੰਗਾ ਨੀ ਹੁੰਦਾ ਖਾਣਾਂ ਬੱਚਿਆਂ ਲਈ ਨਾ ਬਿਲਕੁਲ ਵੀ।
ਹਾਂਜੀ, ਦੇਖੋ ਫਾਸਟ-ਫੂਡ ਮੰਗਦੇ ਨੀ ਬੱਚੇ ਬਾਹਰ।
ਹਾਂਜੀ-ਹਾਂਜੀ-ਹਾਂਜੀ, ਓ ਨਾ। ਉਹ ਵੀ ਡੇਲੀ ਦੇ ਵਿੱਚ ਮਤਲਬ ਕਹਿਣਗੇ, ਕਦੀ ਮੋਮੋਸ ਖਾਣੇ ਐਂ। ਕਦੇ ਸਪਰਿੰਗ ਰੋਲਸ ਖਾਣੇ ਐਂ, ਕਦੇ ਚੌਮਿਨ ਖਾਣੇ ਐਂ, ਉਹ ਸਾਰੀ ਚੀਜ਼ਾਂ ਮੈਦੇ ਦੀਆਂ ਐਂ। ਔਰ ਮੈਂਦਾ ਬੱਚੇ ਵਾਸਤੇ ਅੱਛਾ ਵੀ ਨੀਂ ਹੁੰਦਾ
ਹਾਂਜੀ ਦੇਖੋ ਫਾਸਟ ਫੂਡ ਓਹੇ ਖਾਣਾ ਹੁੰਦਾ ਐ, ਜੋ ਜਲਦੀ ਬਣ ਜਾਵੇ ਲੇਕਿਨ ਜਲਦੀ ਮਿਲ ਜਾਵੇ ਤੇ ਸਵਾਦ ਤੇ ਤੇਜ਼ ਹੁੰਦਾ ਏਂ।
ਹਾਂਜੀ- ਹਾਂਜੀ -ਹਾਂਜੀ ਓਈ ਨਾ।
ਬੱਚੇ ਨੂੰ ਪਸੰਦ ਏਹੀ ਆਦੇ ਨੇ, ਤੇ ਬਰਗਰ ਤੇ ਪੀਜ਼ਾ ਚੋ ਫ਼ੇਰ, ਮੰਮਾ
ਪਰ ਐਹ ਸ਼ਰੀਰ ਨੂੰ ਅੱਛਾ ਨੀ, ਨਾ ਹੈਲਦੀ ਫੂਡਜ ਨੀ ਨਾ ਹੈਗਾ ਵੇ ਨਾ ਡਾਇਜੈਸਟ ਹੁੰਦਾਂ ਜਲਦੀ, ਔਰ ਤੁਹਾਂਨੂੰ ਪਤਾ ਹੀ ਅੱਜ ਕੱਲ ਟਾਈਗਰ ਸਿਸਟਮ ਬੱਚੇ ਦਾ ਕਿੰਨਾ ਵੀਕ ਹੈਗਾ ਵੈ।
ਹਾਂਜੀ-ਹਾਂਜੀ ਸਈ ਦੱਸਿਆ ਡਾਇਜੈਸ਼ਨ ਤਾਂ ਬੋਹਤ ਵੀਕ ਹੁੰਦਾ ਨੀ ਬੱਚੋ ਕਾ ਬੱਚੋ ਨੂੰ ਯੇਈ ਚੀਜ਼ ਅਟਰ੍ਰੈਕਟ ਕਰਤੀ ਹੈ।
ਹਾਂਜੀ-ਹਾਂਜੀ ਸਈ ਗੱਲ ਐ ਬਿਲਕੁਲ ਹਾਂ ਮੈਂ ਪਤਾ ਕਈ ਵਾਰੀ ਕੀ ਕਰਦੀ ਆ ਮੰਮੀ ਨੂੰ ਤੇ ਸੇਮੀ ਆਂ ਨੀ ਹੁੰਦੀਆਂ ਜੋ ਆਦੀਆਂ ਕਈ ਵਾਰੀ ਓ ਆਟ ਆਟੇ ਦੀ ਵੀ ਆਟੇ ਵੀ ਮਿਲ ਜਾਂਦੀ ਐ ਔਰ ਦੂਸਰਿਆਂ ਵੀ ਹੋ ਜਾਂਦੀਆ ਸੋਯਾ ਬੀ ਕੀ ਨਾਮ ਐ ਤੇ ਇੱਕ ਔਰ ਰਵੇ ਦੀ ਵੀ ਮਿਲ ਜਾਂਦੀਆਂ ਮੈਂ ਓਨੂੰ ਬਨਾ ਦਿਣੀ ਚੌਮਿਨ ਦੀ ਤਰ੍ਹਾਂ ਨਾ ਕਿ ਕਿਸੇ ਤਰ੍ਹਾਂ ਬੱਚੇ ਦੇ ਘਰ ਦੀ ਚੀਜ਼ ਅੰਦਰ ਜਾਵੇ ਹੈਲਦੀ ਦਾ ਹੈਲਦੀ ਫੂਡ ਹੋ ਜਾਂਦਾ ਓ ਤੇ ਬਾਰ ਦੇ ਚੌਮੀਨ ਤੇ ਤਾਨੂੰ ਪਤਾ ਈ ਐ ਓਦੇ ਵਿੱਚ ਤੇ ਮੈਦਾ ਹੁੰਦਾ ਵੈ।
ਕੈ ਕਿਵੇਂ ਤੇਲ ਹੋਦਾ ਜੀ ਕਿੰਨੇ-ਕਿੰਨੇ ਦਿਨ ਦਾ ਹੋਂਦਾ ਓਨੀ ਤੇਲ ਤੋਂ ਯੂਜ ਕਰਦੇ ਰੈਂਦੇ ਨੇ ਬਾਰ-ਬਾਰ।
ਹਾਂ। ਤੇਲ ਵੀ ਬਾਰ-ਬਾਰ ਓ ਯੂਜ ਕਰਦੇ ਇੱਕ ਵਾਰੀ ਦਸ-ਦਸ ਵਾਰੀ ਇੱਕੋ ਤੇਲ ਨੂੰ ਯੂਜ ਕਰਦੇ ਨੇ ਕਾਲਾ ਵੀ ਹੁਨ ਦੇਖੋ ਤੇਲ ਬਿਲਕੁਲ ਕਾਲਾ ਹੋਇਆ ਹੁੰਦਾ ਓਨਾਂ ਦਾ ਤੇ ਓਈ ਚੀਜ਼ਾਂ ਅਸੀਂ ਖਾ ਜਾਂਦੇ ਆ ਹੈਨਾ।
ਹਾਂਜੀ ਆਪਕੋ ਕਯਾ ਪਤਾ ਕੀ ਵੋ ਕਿੰਤਨੇ ਦਿਨ ਕਾ ਐ ਵੋ ਤੋ ਯੂਜ ਕਰਤੇ ਰੈਤੇ ਉਨਕਾ ਬਿਕਤਾ ਰੈਤਾ।
ਹਾਂ। ਹਾਂਜੀ। ਬੱਚੇ ਤੇ ਸਰੀਰ ਬੱਚੇ ਦੇ ਸਰੀਰ ਲਈ ਅੱਛਾ ਨੀ ਐ ਨਾ ਫੇਰ ਬਿਲਕੁਲ ਵੀ। ਨਾ ਵੱਡਿਆ ਵਾਸੇ ਏ ਅੱਛਾ ਨਾ ਛੋਟੇ ਬੱਚਿਆਂ ਵਾਸਤੇ ਅੱਛਾ ਵੱਡਿਆਂ ਦਾ ਕੈਸਟੋਰਲ ਵੱਧ ਜਾਂਦਾ।
ਹਾਂਜੀ ਦੇਖੋ ਰੋਜ਼-ਰੋਜ਼ ਫਾਸਟ ਫੂਡ ਖਾਣ ਨਾਲ ਵੀ ਮੋਟਾਪਾ ਬੜਦਾ ਏ। ਤੇ ਗੈਸ ਐਸੀ ਡੀਟੀ ਹੋਰ ਜੇ ਪੇਸ਼ ਕਸ-ਕਸ ਕੇ ਮਸਲੇ ਓ ਜਾਣਦੇ ਐ ਔਰ ਜਾਦਾਤਰ ਤੋਂ ਜਾਦਾ ਓਇਲੀ ਫੂਡ ਨਾਲ ਨਾ ਹਾਰਟ ਪ੍ਰੋਬਲਮ ਹੁੰਂਦਾ ਏ ਰਿਸਕ ਵਧ ਜਾਂਦਾ ਏ।
ਔਰ ਏ ਕੋਮਨ ਪ੍ਰੋਬਲਮ ਹੋ ਚੁੱਕੀ ਹੋਈ ਐ ਤੁਆਨੂੰ ਪਤ ਤਾਂ ਐ ਹਰ ਕਿਸੇ ਨੂੰ ਹੋ ਰਹੀ ਐ ਛੋਟੇ ਤੋਂ ਛੋਟੇ ਬੱਚੇ ਨੂੰ ਵੱਡੇ ਤੋਂ ਵੱਡੇ ਬੱਚੇ ਨੂੰ ਮ ਮਤਲਬ ਵੱਡੇ ਏਜ ਵੇਲੇ ਬੱਚੇ ਨੂੰ ਵੀ ਐ ਚੀਜ਼ਾਂ ਹੋਰੀ ਕਿੱਥੇ ਐ ਵਾਲੀ ਚੀਜ਼ਾਂ ਮਤਲਬ ਫਿਫਟੀ ਪਲੱਸ ਵਾਲੇ ਏਜ ਨੂੰ ਹੁੰਦਿਆਂ ਸੀ ਬੀਪੀ ਦਾ ਅੱਜ- ਕੱਲ ਅੱਜ-ਕੱਲ ਬੀਪੀ ਹਰ ਬੱਚੇ ਨੂੰ ਮਤਲਬ ਤੀ ਸਾਲ ਪ ਚੀ ਸਾਲ ਵੀਹ ਸਾਲ ਦੇ ਬੱਚੇ ਤੱਕ ਨੂੰ ਵੀ ਐ ਬੀ ਪੀ ਦੀ ਦਿੱਕਤ ਹੋਣ ਲੱਗ ਪਈ ਐ। ਕਿਉਂਕਿ ਸਾਡਾ ਲਾਈਫ ਸਟਾਈਲ ਈ ਚੇਂਜ ਹੋ ਚੁੱਕਾ ਹੋਇਆ ਵੈ ਲਾਈਫ ਸਟਾਈਲ ਦੇ ਵਿੱਚ ਅਸ ਅਸੀਂ ਜਾਦਾ ਬਾਹਰ ਦੀ ਚੀਜ਼ਾਂ ਖਾਂਦੇ ਆਂ ਤੇ ਓ ਸਰੀਰ ਨੂੰ ਅੱਛੀਆਂ ਨੀ ਐ।
ਬੱਚੇ ਕਮਜ਼ੋਰ ਹੋ ਜਾਂਦੇ ਐ ਉਪਰੋਂ ਟੇਸਟੀ ਪਰ ਅੰਦਰ ਨਿਊ ਟਰਿਸ਼ਨ ਜ਼ੀਰੋ ਹੋਦਾ ਨੀ ਹੁਣ ਕਿ
ਹਾਂਜੀ-ਹਾਂਜੀ ਬ੍ਰੇਨ ਡਵੈਲਪ ਨੀ ਨਾ ਹੁੰਦਾ ਓਨਾਂ ਦਾ ਐ ਚੀਜ਼ਾਂ ਖਾਣ ਨਾਲ। ਐ ਪੈਕਟਸ ਸੀ ਜੇਹੜੇ
ਖਾ ਲਿਯਾ ਏਕ ਦਿਨੇ-ਦੋ ਦਿਨੇ ਅਗਰ ਰੋਜ਼-ਰੋਜ਼ ਆਪਾਂ ਖਾਵੇਂਗੇ ਤੋ ਯੇਈ ਪ੍ਰੋਬਲਮ ਹੋਣੀ ਐ।
ਸਈ ਗੱਲ ਐ, ਸਈ ਗੱਲ ਐ, ਸਈ ਗੱਲ ਐ ਸਈ
ਹ, ਇੱਕ ਵਾਰ ਜੇ ਆਦਤ ਲੱਗ ਜਾਵੇ ਨਾ ਤਾਂ ਫਿਰ ਸਿੰਪਲ
ਅੱਜ-ਕੱਲ ਪੈਕੇਟਿਸ ਵਗੈਰਾ ਵੀ ਕੇੜੇ ਠੀਕ ਨੇ। ਔਰ ਓ ਵੀ ਦੇਖੋ ਤੁਸੀਂ- ਓ ਵੀ ਚੀਜ਼ਾਂ ਬੱਚਿਆਂ ਲਈ ਅੱਛੀਆਂ ਨੀ ਹੈਗੀਆ ਬਿਲਕੁਲ ਵੀ ਓ ਖਾ ਕੇ ਪਤਾ ਅੱਜ-ਕੱਲ ਬੱਚੇ ਓ ਜ਼ਿਆਦਾ ਖਾਣ ਲੱਗ ਪਏ ਨੇ, ਓਦੇ ਨਾਲ ਐਨਾ ਡਾਇਜੀ ਸਿਸਟਮ ਖ਼ਰਾਬ ਹੋ ਗਿਆ ਬੱਚਿਆਂ ਦਾ। ਕਿ ਮਤਲਬ ਅ ਤੁਸੀਂ ਨਾ ਓਨਾਂ ਦੀ ਮਤ ਮਤਲਬ ਬੋਡੀ ਗੇਨ ਹੋ ਰਹੀ ਐ, ਨਾ ਵੇਟ ਗੇਨ ਹੋ ਰਿਹਾ, ਨਾ ਕੁਛ ਹੋ ਰਿਹਾ ਔਰ ਐਨਾ ਮਤਲਬ ਸ ਲਈ ਓਨਾਂ ਦੀ ਅੱਛਾ ਨ‌ਈ ਅਐ ਬਿਲਕੁਲ ਵੀ। ਬੱਚੇ ਪਸੰਦ ਵੀ ਓਹੀ ਚੀਜ਼ਾਂ ਕਰਦੇ ਨੇ ਜ਼ਾਦਾ।
ਓਹੀ ਚੀਜ਼ਾਂ ਪਸੰਦ ਕਰਦੇ ਨੇ ਅੱਜ-ਕੱਲ ਤਾਂ ਬੱਚਾ ਰੋਟੀ-ਸਬਜ਼ੀ ਖਾਂਦੇ ਈ ਨੀ।
ਹਾਂ, ਅੱਜ ਤੇ ਸਬਜ਼ੀ ਖਾਂਦੇ ਈ ਨੀ ਆ ਬਿਲਕੁਲ ਵੀ ਨੀ ਖਾਂਦੇ। ਅਗਰ ਸ਼ੁਰੂਆਤ ਦੇ ਦਿਨਾਂ ਵਿੱਚ ਓਨਾਂ ਨੂੰ ਖਵਾ ਦਿੱਤਾ ਜਾਵੇ ਤੇ ਠੀਕ ਆ। ਅਗਰ ਓਨਾਂ ਦੇ ਪੈਕਸ ਵਗੈਰਾ ਬਾਹਰ ਦੇ ਮੂੰਹ ਲੱਗ ਜਾਣ ਨਾ, ਬਸ ਓ ਫਿਰ ਬਾਅਦ ਚੋ ਹਟਾਣੇ ਮੂੰਹ ਤੋਂ ਬੜਾ ਮੁਸ਼ਕਿਲ ਐ ਚੀਜ਼ ਨੂੰ ਨਾ।
ਹੈਲਦੀ-ਫੂਡ ਤੋਂ ਬੱਚੇ ਖਾਣਾ ਚਾਦੇ ਈ ਨੀ ਹੈਲਦੀ ਫੂਡ ਖਾਣਾ ਹੁੰਦਾ ਐ ਤੇ ਓ ਕੱਲ ਦਾ ਬਣਾ ਹੁੰਦਾ ਐ। ਤਾਜ਼ੇ ਤੇ ਨਿਊਟ੍ਰਿਸ਼ਨ ਵੀ ਹੁੰਦੇ ਐ।
ਹਾਂਜੀ-ਹਾਂਜੀ ਹਨਾ, ਹੁਣ ਦੇਖੋ
ਜੀ ਦਾਲ, ਚਾਵਲ।
ਹਾਂਜੀ-ਹਾਂਜੀ-ਹਾਂਜੀ ਸਹੀ ਗੱਲ ਏ, ਹੁਣ ਹਰੀਆਂ ਸਬਜ਼ੀਆਂ ਕਿੰਨੀਆਂ ਹੈਗੀਆ ਆ। ਜਿਨਾਂ ਵਿੱਚ ਸਾਨੂੰ ਕਿੰਨਾ ਔਰ ਆਇਰਨ, ਆਇਰਨ, ਪ੍ਰੋਟੀਨ, ਕਾਰਬੋਹਾਈਡਟ ਕਿੰਨਾ ਕੁਛ ਮਿਲਦਾ ਏਹਨਾ ਚੀਜ਼ਾਂ ਚ।
ਹਾਂਜੀ-ਹਾਂਜੀ ਹੈਲਦੀ ਫੂਡ ਸਰੀਰ ਨੂੰ ਤਾਕਤ ਦੇਦਾ ਤੇ ਦਿਮਾਗ ਨੂੰ ਸ਼ਕਤੀ ਦੇਦਾ। ਪੇਟ ਨੂੰ ਵੀ ਨੁਕਸਾਨ ਨੀ ਹੁੰਦਾ ਲੇਕਿਨ ਮਜ਼ਾਲ ਏ ਤੇ ਬੱਚੇ ਖਾ ਲੇ।
ਨ‌ਈ ਬੱਚੇ ਬਿਲਕੁਲ ਹੀ ਨੀ ਖਾਂਦੇ ਬੱਚੇ ਟੱਚ ਵੀ ਨੀ ਕਰਦੇ ਐਹ ਚੀਜ਼ਾਂ ਨੂੰ, ਡੋਕਟਰ ਵੀ ਦੇਖੋ ਰੈ ਰੈਕਮੈਂਡ ਐਹੀ ਕਰਦੇ ਚੀਜ਼ਾਂ ਖਾਣੀਆਂ ਅਗਰ ਸਾਨੂੰ ਕੁਛ ਵੀ ਜ਼ਰਾ ਜੀ ਵੀ ਪ੍ਰੋਬਲਮ ਹੋ ਜਾਏ ਨਾ ਬੀਪੀ, ਸ਼ੂਗਰ, ਸ਼ੂਗਰ ਦੀ ਪ੍ਰੋਬਲਮ ਸਭ ਤੋਂ ਪਹਿਲੇ ਡਾਕਟਰ ਐਹੀ ਰਿਕੋਮੈਂਡ ਕਰਦਾ ਤੁਸੀਂ ਹਰੀਆਂ ਸਬਜ਼ੀਆਂ ਖਾਣੀ ਸ਼ੁਰੂ ਕਰੋ। ਹਨਾ, ਤੇ ਐਹੀ ਚੀਜ਼ਾਂ ਖਾਣ ਨਾਲ ਤੁਹਾਡਾ ਮਤ ਮਤਲਬ ਜਿਹੜੀ ਤੁਹਾਡੇ ਸਰੀਰ ਚ ਕਮੀ ਪੇਸ਼ੀ ਹੋਈ ਐ ਦੂਰ ਹੋ ਜਾਏਗੀ।
ਹਾਂਜੀ-ਹਾਂਜੀ। ਲੇਕਿਨ ਤੇ ਬੱਚੇ ਹਰ ਬਾਰ ਦੇ ਕੋਲਡ-ਡਰਿੰਕ ਪੀਂਦੇ ਤੇ ਪਾਣੀ ਕੰਮ ਪੀਗੇ ਤੇ ਕੋਲਡ-ਡਰਿੰਕ ਜ਼ਿਆਦਾ ਪੀਏਗੇ। ਓਸ ਨਾਲ ਇਤਨਾ ਸ਼ੂਗਰ ਹੋ ਰਾ ਏ, ਇਤਨਾ ਸ਼ੂਗਰ ਹੋ ਰਾ ਏ। ਸਭ ਨੂੰ, ਖ਼ਾਸ ਕਰ ਬੱਚੋ ਨੂੰ।
ਹਾਂਜੀ-ਹਾਂਜੀ, ਅੱਜ-ਕੱਲ ਬੱਚੇ ਜੰਮਦੇ ਬੱਚੇ ਨੂੰ ਸ਼ੂਗਰ ਹੋ ਰਹੀ ਐ, ਹੈਨਾ? ਏ ਕਿਉਂ ਹੋ ਰਹੀ ਐ ਕਿਉਂਕਿ ਜਦੋਂ ਪ੍ਰੈਗਨੈਂਸੀ ਦੀ ਕੰਡੀਸ਼ਨ ਹੁੰਦੀ ਐ ਤੇ ਮਾਂ ਸਭ ਕੁਝ ਖਾ ਜਾਂਦੀ ਐ ਓਸ ਟਾਈਮ। ਓ ਦੇਖਦੀ ਹੀ ਨੀ ਐ ਬਾਹਰ ਦਾ। ਫਾਸਟਫੂਡ ਵੀ ਖਾ ਰਹੀ ਐ ਔਰ ਸ ਡਰਿੰਕਸ ਵਗੈਰਾ ਵੀ ਲੈ ਰਹੀ ਐ ਸਭ ਕੁਛ ਲੈ ਰਹੀ ਐ। ਓ ਬੱਚੇ ਨੂੰ ਤੁਹਾਨੂੰ ਪਤਾ ਹੀ ਲੱਗਦਾ ਐ ਓ ਚੀਜ਼। ਔਰ ਇਸ ਕਰਕੇ ਜਿਹੜਾ ਆ ਜਿਹੜਾ ਬੱਚਾ ਜਨਮ ਲੈਂਦਾ ਵੇ ਤੇ ਓ ਜਨਮ ਤੋਂ ਹੀ ਮਤਲਬ ਬਿਮਾਰ ਹੋ
ਹਾਂ ਹਾਂਜੀ-ਹਾਂਜੀ, ਸਹੀ ਦੱਸਿਓ ਤੁਸੀ।
ਓਹੀ ਨਾ ਬੱਚਿਆਂ ਨੂੰ ਓਹੀ ਮੈਂ ਸਮਝਾ ਰਹੀ ਸੀ ਕਿ ਤੁਸੀਂ ਹੈਲਦੀ ਫੂਡ ਖਾਇਆ ਕਰੋ ਹੈਲਦੀ ਫੂਡ ਚ ਹੀ ਸਭ ਕੁਛ ਹੈਗਾ। ਚਲੋ ਕਦੀ ਕਦਾਰ ਹੋ ਗਿਆ, ਪੰਦਰਾਂ ਦਿਨ ਬਾਅਦ ਕਦੀ ਖਾ ਲਿਆ। ਖਾ ਲਿਆ ਪਰ ਡੇਲੀ ਦੇ ਵਿੱਚ ਇਹ ਚੀਜ਼ਾਂ ਨ‌ਈ ਖਾਣੀਆਂ ਚਾਹੀਦੀਆਂ ਬਿਲਕੁਲ ਵੀ, ਹਨਾ।
ਨ‌ਈ ਰੋਜ਼-ਰੋਜ਼ ਨ‌ਈ ਖਾਣਾ ਹੁੰਦਾ ਐ, ਤੇ ਬਿਮਾਰੀ ਤੇ ਵੀ ਐਸੀ ਕੀ ਰੋਜ਼-ਰੋਜ਼ ਲਗ ਜਾਂਦੀ ਐ ਨਵੀਂ-ਨਵੀ ਫਿਰ।
ਹਾਂਜੀ-ਹਾਂਜੀ ਸਹੀ ਗੱਲ ਐ ਬਿਲਕੁਲ।
ਸੋਚਤੇ ਟਾਈਮ ਜ਼ਿਆਦਾ ਟਾਈਮ ਨੀ ਐ, ਤੇ ਸੋਚਦੇ ਆ ਅੱਜ ਟਾਈਮ ਨੀ ਐ ਚਲੋ ਬਾਹਰ ਸੇ ਮੰਗਾ ਲੈਨੇ ਆ।
ਹਾਂਜੀ-ਹਾਂਜੀ।
ਪਰ ਐਈ ਸ਼ੋਰਟਕੱਟ ਬੰਦ ਵਿੱਚ ਲੋਕ ਪ੍ਰੋਗਰਮ ਬਣ ਜਾਦੀ ਐ। ਜੇਈ ਕਰਦੇ, ਆਪਾਂ ਕਾਚ 'ਤੇ ਆਪਣੀ ਉਮਰ ਮੇ ਮੱਕਾਂ ਦੀ ਰੋਟੀ 'ਤੇ ਸਰਸੋਂ ਦਾ ਸਾਗ 'ਤੇ ਛੱਜੇ ਦੇਸੀ ਘੀ ਘਰ ਦਾ ਦੂਧ ਅੱਜ-ਕਲ ਤਾਂ ਬੱਚੇ ਦੂਧ ਵੀ ਪਸੰਦ ਨੀ ਕਰਦੇ।
ਹਾਂਜੀ ਅਸੀਂ 'ਤੇ ਹਜੇ ਵੀ ਸ ਕੁ ਤੇਜ ਖਾ ਰੇ ਆ ਚੀਜ਼ਾਂ ਸਭ ਕੁਛ ਖਾਂਦੇ ਆ ਸਾਨੂੰ ਅੱਛਾ ਲਗਦਾ ਕਦੀ ਕਦਾਰ ਹੋ ਗਿਆ ਅਸੀਂ ਬਾਰ ਦਾ ਕਦੀ ਖਾ ਲਿਆ, ਖਾ ਲਿਆ ਕਦੀ ਬਾਰ ਚਲੇ ਗੇ, ਚਲੇ ਗੇ ਮੈਂ ਕਹਿ ਰੀ ਕਿ ਜਿਹੜੀ ਹੁਣ ਜਿਹੜੀ ਬੱਚੀ ਪੀੜੀ ਆ ਰੀ ਏ ਨਾ ਤੁਹਾਨੂੰ ਪਤਾ ਦੇਖੋ ਬੱ ਅੱਜ-ਕੱਲ ਵਰਕਿੰਗ ਹੈਗੀਆਂ ਸਾਰੀਆਂ ਵੂਮਨਸ ਸਾਰੀਆਂ ਵਰਕਿੰਗ ਹੈਗੀਆਂ ਨੇ ਓ ਕੀ ਕਰ ਰੀਆ ਬੱਚਿਆਂ ਨੂੰ ਛੋੜ ਕੇ ਚਲੇ ਜਾਂਦੀ ਆ ਪਿੱਛੇ ਬੱਚਾ ਕੀ ਕਰ ਰੇ ਆ ਕੀ ਨਈ ਕਰ ਰੇਆ ਉਨਾਂ ਨੂੰ ਕੁੱਛ ਪਤਾ ਨੀ ਹੁੰਦਾ ਕੁਛ ਵੀ ਪਤਾ ਨੀ ਹੁੰਦਾ ਔਰ ਬੱਚਾ ਆਪਣੇ ਹਿਸਾਬ ਸਿਰ ਖਾ ਰਿਹਾ
ਔਨ, ਔਨਲਾਈਨ ਔਡਰ ਕਰ ਮੰਗਾ ਲੇਗੇ 'ਤੇ ਪੇਟ ਫਲ ਜਾਵੇਗਾ ਓ ਨੁਕਸਾਨ ਕਿਤਨਾ ਦੇਵੇਗਾ ਉਨੇ।
ਹਾਂਜੀ-ਹਾਂਜੀ ਹਨਾ ਪਤਾ ਕੀ ਐ ਅੱਜ-ਕੱਲ ਔਨਲਾਈਨ ਵੀ ਬੱਚਾ ਮਲ ਅੱਜ-ਕੱਲ ਬੱਚੇ ਨੂੰ ਫੋਨ ਘਰ-ਘਰ ਬੱ ਚੇ ਨੂੰ ਫੂਨ ਚਲਾਣਾ ਆਦਾ ਵਾ ਕੋਈ ਕੈ ਓ ਹਰ ਚੋਜ਼ ਹਰ ਚੀਜ਼ ਔਡਰ ਆਪਣੇ ਆਪ ਕਰ ਲੈ। ਘਰ ਬੈਠੇ-ਬੈਠੇ ਆਪਣਾ ਔਰਡਰ ਕਰ ਲੈਂਦਾ ਵਾ ਕੋਈ ਚੀਜ਼ ਮੰਗਾਣੀ ਵੇ ਬੱਚਾ ਘਰ ਬੈਠੇ ਮੰਗਾ ਰੇਆ ਅੱਜ ਕਲ ਅੱਜ-ਅੱਜ-ਅੱਜ-ਕੱਲ ਏਨੀਆਂ ਸਾਰ ਐਪਸ ਚੱਲ ਪੀ ਐ ਕਿ ਘਰ ਬੈਠੇ-ਬੈਠੇ ਹਰ ਚੀਜ਼ ਆ ਜਾਂਦੀ ਐ ਪੀਜ਼ਾ ਔਡਰ ਕਰੋ ਪੀਜ਼ਾ ਆ ਰੇਆ, ਬਰਗਰ ਔਡਰ ਬਰਗਰ ਆ ਰੇਆ।
ਚਲੋ ਏਨੀ ਆਦਤ ਪੈਗੀ ਐ ਕਿ ਇਕਦਮ ਤੋਂ ਬੰਦ ਕਰਨਾ ਮੁਸ਼ਕਿਲ ਹੈ। 'ਤੇ ਮੈਨੂੰ ਚਾਈ ਹਮ-ਹਮ ਨੂੰ ਚਾਈਦਾ ਕਿ ਬਿਲ ਕੁੱਲ ਬੰਦ ਕਰਨਾ ਮੁਸ਼ਕਿਲ ਐ ਤੋਂ ਕੰਟਰੋਲ ਰੱਖਣਾ ਬੋ ਜ਼ਰੂਰੀ ਐ। ਹਫ਼ਤੇ ਵਿੱਚ ਏਕ ਵਾਰ ਚੱਲਦਾ ਐ ਰੋਜ਼-ਰੋਜ਼ ਤੋਂ ਨੀ ਹੁੰਦਾ।
ਦੇਖੋ ਅਗਰ ਐਈ ਸਮਝ ਆ ਜੇ ਨਾ ਮਾਂ ਪ ਮਾਂ ਅਗਰ ਮੰਮੀ ਪਾਪਾ ਨੂੰ ਇੰਨੀ ਗੱਲ ਵੀ ਸਮਝ ਆ ਜੇ ਕਿ ਸਾਡੇ ਬੱਚੇ ਲਈ ਐ ਚੰਗੀਆ ਚੀਜ਼ਾਂ ਨਈ 'ਤੇ ਬੱਚਾ ਮਤਲਬ ਅੱਛੀ ਮਤਲਬ ਡਾਈਟ ਖਾ ਸਕਦਾ ਅਗਰ ਮਾਂ ਪਿਓ ਨੂੰ ਨੀ ਏ ਗੱਲ ਸਮਝ ਨੀ ਆਏਗਾ 'ਤੇ ਬੱ
ਹਾਂਜੀ ਇਕ ਏ ਮਾਂ ਬਾਪ ਨੂੰ ਵੀ ਚਾਈ ਦਾ, ਚਾਈਦਾ ਐ ਕਿ ਬੱਚਿਆਂ ਨੂੰ ਰੋਟੀ, ਦਾਲ, ਸਬਜ਼ੀ ਦੀ ਆਦਤ ਪਾਓ 'ਤੇ ਲੰਚ ਬੋਕਸ ਵਿੱਚ ਘਰ ਦਾ ਖਾਣਾ ਦੇ 'ਤੇ ਕੋਲਡ ਡਰਿੰਕ ਦੀ ਜਗਾ ਦੂਧ ਜਾਂ ਨਿੰਬੂ ਪਾਣੀ ਦੇ ਤਾਂ ਕਿ ਬੱਚਾ ਡੀ ਹਾਈਡਰ ਨਾ ਹੋ ਹਾਈਡ੍ਰੇਸ਼ਨ ਕੀ ਵਜ ਸੇ ਉਨੂੰ ਚੱਕਰ ਨਾ ਆਏ।
ਸਈ ਗੱਲ ਬਿਲਕੁੱਲ।
ਹਾਂਜੀ-ਹਾਂਜੀ।
ਐ 'ਤੇ ਦੇਖੋ ਮੰਮੀ ਪਾਪਾ ਦੇ ਹੱਥ ਵਿਚ ਹੈਗਾ ਨਾ ਸਭ ਕੁਝ ਕਿਵੇਂ ਦੇਣਾ ਕਿ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰਨੈ ਕਿਵੇਂ ਨਈ ਕਰਨਾ। ਐ 'ਤੇ ਉਨਾਂ ਦੀ ਹੱਥ 'ਚ ਈ ਦੇ ਦੇਨਾ, ਹਾਂ ਬੱਚਿਆਂ ਦਾ ਕੀ ਐ
ਟੇਸਟੀ-ਟੇਸਟੀ ਖਾਣਾ 'ਤੇ ਜਲਦੀ-ਜਲਦੀ ਖਾਣਾ ਚਾਈ ਉਦਾ। 'ਤੇ ਬੱਚੇ ਕੁੱਝ ਵੀ ਖਾ ਲੈਂਦੇ 'ਤੇ ਬੱਚੇ ਨੂੰ ਕੋਲਡ ਡਰਿੰਕ ਦੇ ਦੋ ਚੌਮਿਨ, ਬਰਗਰ 'ਤੇ ਫਾਸਟ ਫੂਡ ਜਿੰਨੀ ਵੀ ਰੋਜ਼-ਰੋਜ਼ ਦੇ ਦੋ ਆਪ ਬੱਚੇ ਮਨਾ ਨੀ ਕਰਦੇ ਹੁਣ।
ਹਾਂ ਪਤਾ ਕੀ ਐ ਅੱਸੀ ਲੋਕੀ ਵੀ ਅੱਸੀ ਲੋਕੀ ਕੀ ਏ ਪਤਾ ਕੀ ਕਰਦੇ ਆ ਆਪਣੀ ਕਿਚਨ ਤੋਂ ਪਿੱਛਾ ਛਡਾਨ ਵਾਸੇ ਬੱਚਿਆਂ ਨੂੰ ਕਹਿੰਨੇ ਆ ਚਲੋ ਓਨਲਾਇਨ ਮੰਗਾ ਲੀਨੇ ਆ ਓ ਵੀ ਖਾ ਲੈ ਗੇਰ ਅਸੀਂ ਵੀ ਖਾ ਲੀਆ ਗੇ ਓਨਲਾਇਨ ਗ ਅਸੀਂ ਵੀ ਖਾ ਲਾਂਗੇ ਓ ਵੀ ਖਾ ਲੈਣਗੇ। ਹਾਂ ਆਪਣੀ ਵੀ ਸੇਤ ਅਸੀਂ ਖ਼ਰਾਬ ਕਰ ਦੇ ਆ ਆਪਣੀ ਵੀ ਸੇਅਤ ਖ਼ਰਾਬ ਕਰਦੇ ਆ ਔਰ ਬੱਚੇ ਦੀ ਵੀ ਸੇਤ ਆਪਣੇ ਆਪ ਖ਼ਰਾਬ ਹੋ ਰੀ ਐ।
ਦੇਖੋ ਜੀ, ਸੇਅਤ ਹੋਗੀ 'ਤੇ ਤਿੰਨ ਹਰ ਸਵਾਦ ਚੰਗਾ ਲੱਗੇਗਾ।
ਹਾਂਜੀ- ਹਾਂਜੀ।
ਇਸ ਲਈਸੀ ਸਾਰੇ ਮਿਲ ਕੇ ਫੈਸਲਾ ਕਰੀਏ ਕਿ ਘਰ ਕ ਖਾਨਾ ਅਪਣਾਈਏ ਆਪ ਵੀ ਤੇ ਹਮ ਵੀ ਔਰ ਬੱਚੇ ਨੂੰ ਵੀ ਸਿਖਾਈਏ ਤੇ ਹੈਲਥ ਲਾਈਫ ਤੇ ਹੈਲਦੀ ਫੂਡ
ਹੈਲਦੀ ਫੂਡ ਵੀ ਅੱਛਾ ਹੈਗਾ ਹਾਂ ਇਹ ਚੀਜ਼ ਅੱਛੀ ਨਹੀਂ ਹੈ ਕਿਉਂਕਿ ਬ੍ਰੇਨ ਦਾ ਬ੍ਰੇਨ ਔਰ ਸਾਡੀ ਹੈਲਥ ਇਹਦੇ ਕਰਕੇ ਡਿਵੈਲਪ ਹੁੰਦੀ ਹਾਂ ਡਿਵੈਲਪ ਅਗਰ ਹੋਏਗਾ। ਅਗਰ ਤੁਹਾਡ ਅਸੀਂ ਹਰੀਆਂ ਸਬਜ਼ੀਆਂ ਖਾਵਾਂਗੇ, ਔਰ ਮਤਲਬ ਘਰ ਦੀ ਬਣੀ ਹੋਈ ਰੋਟੀ ਖਾਵਾਂਗੇ। ਇਹਦੇ ਨਾਲ ਹੀ ਸਾਡਾ ਸਰੀਰ ਅੱਛਾ ਰਹੇਗਾ ਤੰਦਰੁਸਤ ਰਹੇਗਾ ਸਾਡਾ ਸ਼ਰੀਰ ਹੂੰ ਹਾਂਜੀ।
ਚੋਨੀ ਗਰੋਥ ਵੀ ਅੱਛੀ ਹੋਣੀ ਐ ਫੇਰ।
ਹਾਂਜੀ- ਹਾਂਜੀ।
ਚਲੇ ਫਿਰ ਨਾ ਆਪ ਨਾ ਇਸ ਬਾਤ ਤੇ ਨਾ ਡਿਸਕਸ਼ਨ ਕਰੀਏਗਾ। ਘਰ ਮੈਂ ਮ ਮੈਂ ਵੀ ਆਪਣੇ ਬੱਚੋਂ ਨਾਲ ਡਿਸਕਸ ਕਰੇਗੀ।
ਹਾਂਜੀ ਮੈਂ ਵੀ ਆਪਣੇ ਬੱਚੇ ਘਰ ਦਾ ਹੀ ਫੂਡ ਬਣਾ ਕੇ ਦੇਵਾਂਗੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗਲ ਕਰ
ਹਾਂਜੀ, ਮੈਨੂੰ ਵੀ ਬਹੁਤ ਅੱਛਾ ਲੱਗਾ ਜੀ, ਸਤਿ ਸ੍ਰੀ ਅਕਾਲ।